ਚੀ ਕਲ ਜੀ।
ਸਸ਼੍ਰੀ ਕਾਲ ਜੀ ਹੋਰ ਕੀ ਹਾਲ ਨੇ?
ਵਧੀਆ ਤੁਸੀ ਸੁਣਾਓ ਠੀਕ ਓ?
ਹਾਂਜੀ ਵਧੀਆ।
ਤਾਡੇ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਸਬ ਵਧੀਆ ਤੁਸੀਂ ਦੱਸੋ?
ਮੈਂ ਤੁਹਾਨੂੰ ਡਿਸਟਰਬ ਤੇ ਨੀ ਕੀਤਾ।
ਨਹੀ-ਨਹੀ ਮੈਂ ਤੇ ਹੁਣ ਬਸ ਫਰੀ ਸੀ।
ਲੋ
ਹੈਲੋ
ਹਾਂਜੀ।
ਮੈਂ ਤਾਨੂੰ ਡਿਸਟਰਬ 'ਤੇ ਨੀ ਕੀਤਾ, ਅੱਛਾ। ਹੌਰ ਲੰਚ ਕਰ ਲਿਆ ਤੁਸੀਂ?
ਹਾਂਜੀ ਲੰਚ 'ਤੇ ਹੋ ਗਿਆ ਤੁਸੀਂ ਦੱਸੋ?
ਹਾਂਜੀ ਅਸੀਂ ਵੀ ਖਾਧਾ ਫਿਰ ਅੱਜ ਕੀ ਖਾਇਆ ਸੀ ਤੁਸੀਂ ਲੰਚ ਵਿੱਚ?
ਅੱਜ ਅਸੀਂ ਉਹ ਬਣਾਇਆ ਸੀ ਪਨੀਰ, ਸ਼ਿਮਲਾ ਮਿਰਚ ਵਗੈਰਾ ਪਾ ਕੇ ਨਾ।
ਅੱਛਾ-ਅੱਛਾ ਤੁਹਾਡੇ ਬੜਾ ਛੋਰ ਆ ਰਿਹਾ ਪਿੱਛੇਓ, ਕਿੱਥੇ ਆਏ ਹੋਏ ਓ ਤੁਸੀਂ?
ਹਾਂ ਮੈਂ ਬਾਹਰ ਸੀ।
ਅੱਛਾ-ਅੱਛਾ।
ਹੂੰ
ਤੇ ਉਹ ਨਾ ਮੈਂ ਤੁਹਾਡੇ ਕੋਲ ਜਰਾ ਥੋੜਾ ਕੰਮ ਸੀ ਮੈਂ ਤਾਂ ਮੈਂ ਕਿਹਾ ਚੱਲ ਮੈਂ ਭੈਣ ਜੀ ਨੂੰ ਫੋਨ ਕਰਾਂ ਪੁੱਛਾਂ। ਬਈ ਮੈਂ ਓਨਲਾਈਨ ਸਮਾਨ ਮੰਗਵਾਉਣਾ ਸੀ, ਕਿਹੜੇ ਐਪ ਤੋਂ ਮੰਗਵਾਵਾ। ਉਸ ਦਿਨ ਮੈਂ ਤੁਹਾਡੇ ਘਰ ਆਈ ਸੀ ਨਾ। ਤੇ ਮੈਂ ਤੁਹਾਨੂੰ ਟੋਪ ਦੇਖੇ ਸੀ ਬੜੇ ਤੁ ਸੋਹਣੇ ਟੋਪ ਤੇ ਕੁੜ। ਤੇ ਪਾਏ ਹੋਏ ਸੀ ਤੁਹਾਡੀ ਸਿਸਟਰ ਨੇ ਤੇ, ਤੁਸੀਂ ਇਹ ਕਿੱਥੋਂ ਮਤਲਬ ਮੰਗਵਾਉਂਦੇ ਹੋ।
ਐਹ ਦੇਖੋ ਕੱਪੜੇ ਵਗੈਰਾ ਲੈਣੇ ਹੁੰਦੇ, ਆ ਨਾ ਉਹ ਤੇ ਮੈਂ ਮੰਗਾਉਂਦੀ ਹਾਂ ਮੀਸ਼ੋ। ਤੋਂ ਮੋਸਟਲੀ ਜਾਂ ਫੇਰ ਮਿੰਤਰਾ ਤੋਂ।
ਅੱਛਾ -ਅੱਛਾ ਤੇ ਵੈਸੇ, ਕਹਿੰਦੇ ਨੇ ਨਾ ਮਿੰ। ਤਰਾਂ ਦੇ ਜਿਵੇਂ ਉਹ ਮਿਲਦੇ ਨੇ ਕੀ ਕਹਿੰਦੇ ਨੇ, ਬ੍ਰੈਂਡਡ ਕੱਪੜੇ ਹੁੰਦੇ ਨੇ ਜ਼ਿਆਦਾਤਰ। ਐਸਾ ਕੁਛ ਹੈ, ਜਾਂ ਨਹੀ, ਅੱਛਾ।
ਬ੍ਰੈਂਡਡ ਹੁੰਦੇ, ਕਾਫੀ ਅੱਛੀ ਕੁਆਲਿਟੀ ਵੀ ਬਹੁਤ ਅੱਛੀ ਹੁੰਦੀ ਹੈ।
ਅੱਛਾ-ਅੱਛਾ ਤੇ ਜਿਵੇਂ, ਅਸੀਂ ਜਿਹੜਾ ਕਲੋਥ ਮਤਲਬ ਕੋ। ਵਿੱਚ ਮੰਗਉਣਾ ਫੈਬਰਿਕ ਤੇ, ਕੋਟਨ ਹੀ ਆਉਂਦਾ ਆ, ਕੁਛ ਹੋਰ ਕਾਰਜ ਆਉਂਦੇ ਨੇ ਵਿੱਚ।
ਹਾਂਜੀ-ਹਾਂਜੀ ਕਦੇ ਕਧਾਰ ਹੁੰਦਾ, ਐਸਾ ਬਾਕੀ ਤੇ, ਮੋਸਟਲੀ ਤੇ ਉਹੀ ਆਉਂਦਾ ਸੇਮ।
ਅੱਛਾ-ਅੱਛਾ, ਪਤਾ ਕਿ ਐਚੁਲੀ ਨਾ ਪੈਕਵੀ ਮੀਸ਼ੋ। ਔਡਰ ਕੀਤਾ ਸੀ, ਮੈਂ ਮੰਗਵਾਇਆ ਸੀ ਟੋਪ ਤੇ ਮੈਨੂੰ ਬੜਾ ਅੱਛਾ ਲੱਗਿਆ ਸੀ। ਉਹ ਹਾਂਜੀ, ਤੇ ਉੱਥੇ ਲਿਖਿਆ ਕੋਟਨ ਹੋਇਆ ਸੀ। ਤੇ ਉਹਨਾਂ ਨੇ ਕੋਟਨ ਬਲੈਂਡ ਕੱਪੜਾ ਭੇਜਤਾ।
ਹਾਂ ਮੀਸ਼ੋ ਤੇ ਐਵੇਂ ਜ਼ਿਆਦਾ ਹੁੰਦਾ ਹੈ।
ਹਾਂਜੀ ਤਾਂ ਮੈਂ ਪੁੱਛ ਰਹੀ ਸੀ, ਵੀ ਮੀਸ਼ੋ ਤੋਂ, ਮੈਂ ਕਰਨਾ ਨੀ ਇਹ। ਤੇ ਮੈਂ ਕਿੱਥੋਂ ਹੋਰ ਕਰਾਂ।
ਅੱਛਾ ਹਾਂ ਮਿੰਸਰਾ ਤੇ ਵੀ। ਕਾਫੀ ਅੱਛੇ ਮਿਲ ਜਾਣਗੇ ਕੱਪੜੇ ਵਗੈਰਾ ਤੁਹਾਨੂੰ।
ਅੱਛਾ।
ਹੂ, ਹੋਰ ਵੀ ਬਾਕੀ ਕਾਫ਼ੀ ਐਪ ਹੁੰਦੇ, ਜਿਵੇਂ ਤੁਸੀਂ ਮੇਕਅਪ ਪ੍ਰੋਡਕਟ ਵਗੈਰਾ ਲੈਣਾ ਹੈ। ਤੇ ਉਹ ਤੁਸੀਂ ਨਾਇਕਾ ਤੋਂ ਕਰ ਸਕਦੇ ਹੋ।
ਅੱਛਾ, ਤੇ ਨਾਇਕਾ ਤੇ ਮਤਲਬ ਹਰ ਕੰਪਨੀ ਮਿਲ ਜਾਂਦੀ ਹੈ।
ਹਾਂਜੀ-ਹਾਂਜੀ ਬਸ ਓਦ ਸਰਚ ਕਰੋ, ਤੁਹਾਨੂੰ ਕਿਸ ਕੰਪਨੀ ਦਾ ਚਾਹੀਦਾ ਹੈ। ਉਵੇਂ ਫੇਰ ਆ ਜਾਂਦੇ ਆ।
ਅੱਛਾ ਤੇ ਕਿਹੜੀ-ਕਿਹੜੀ, ਕੰਪਨੀ ਹੈਗੀ ਵੈਸੋ ਦੇ ਵਿੱਚ।
ਕਾਫੀ ਸਾਰੇ ਕੰਪਨੀਆਂ ਨੇ ਮੋਸਟਲੀ ਤੇ। ਸਕਿਨ ਕੇਅਰ ਪ੍ਰੋਡਕਟ ਅੱਛੇ, ਮਿਲਦੇ ਨਾਇਕਾ ਤੋਂ ਨਾ।
ਅੱਛਾ-ਅੱਛਾ ਅੱਜ-ਕੱਲ ਤੇ, ਡੋਂਟ ਕੇਅਰ ਦਾ ਜ਼ਿਆਦਾ ਨਹੀਂ ਚੱਲਦਾ ਪਿਆ। ਕਿ ਕਿਸ ਬੈਸਟ ਹੈ, ਉਹ ਤੁਹਾਨੂੰ ਪਤਾ ਕੁਛ ਹਾਂਜੀ-ਹਾਂਜੀ। ਅੱਛਾ ਚਲੋ ਮੈਂ ਕਿਹਾ। ਤੁਹਾਡਾ ਫੇਸ ਬੜਾ ਗਲੋ ਮਾਰਦਾ, ਮੈਂ ਪੁੱਛਾਂਗੀ। ਮਤਲਬ ਫੇਸ ਕੀ ਯੂਜ ਕਰਦੇ ਨੇ, ਕਿਹੜੇ ਪ੍ਰੋਡਕਟ ਲਾਦੇ ਨੇ।
ਹਾਂਜੀ, ਮੈਂ ਵੀ ਬਸ ਡੋਟਨ ਘੀ ਦਾ ਹੀ ਯੂਜ ਕਰਨੀ ਆ ਸਕਿਨ ਕੇਅਰ ਤੇ ਮੋਸਟ। ਟ੍ਰਜ਼ਰ ਵਗੈਰਾ ਹੋ ਗਿਆ।
ਅੱਛਾ, ਹੋਰ ਅੱਛਾ-ਅੱਛਾ।
ਹੂ, ਸਨਸਕ੍ਰਰੀਨ ਕਾਫ਼ੀ ਅੱਛੀ ਮਿਲਦੀ ਹੈ, ਡੋਟਨ ਕੀ ਤੀ ਨਾ। ਵਾਟਰਮੈਲਨ ਵਾਲੀ।
ਅੱਛਾ।
ਹਾਂਜੀ ਉਹ ਬਹੁਤ ਬੈਸਟ, ਉਹ ਤੁਸੀਂ ਜ਼ਰੂਰ ਮੰਗਵਾਉਣਾ।
ਠੀਕ ਹੈ ਤੇ ਫਿਰ। ਕੈਸ਼ ਔਨ ਡਿਲੀਵਰੀ ਹੁੰਦੀ ਆ, ਔਨਲਾਈਨ ਪੇਮੈਂਟ ਕਰਨੀ ਪੈਂਦੀ ਹੈ।
ਦੋਨੋਂ, ਦੋਨੋਂ ਹੋ ਜਾਂਦੀ ਹੈ, ਕੈਸ਼ ਔਨ ਡਿਲੀਵਰੀ ਵੀ ਔਰ ਔਨਲਾਈਨ ਵੀ।
ਅੱਛਾ, ਕਿਉਂਕਿ ਨਾ ਕਈ ਵਾਰ ਓਸ਼ਨ ਆਉਂਦਾ ਨਾ ਖਾਲੀ ਕੈਸ਼ ਨ, ਡਿਲੀਵਰੀ ਦਾ ਹੁੰਦਾ ਫਿਰਰ ਨਾ। ਉਥੇ ਨਾ ਇੰਟਰਸਟ ਨੀ ਹੈਗਾ, ਇੰਜੇ ਮੈਂ, ਇੱਕ ਵਾਰੀ ਸਮਾਨ ਮੰਗਵਾਇਆ ਸੀ। ਤੇ ਉਹ ਠੀਕ ਨੀ ਆਇਆ। ਇੱਕ ਤੇ ਉਹਨਾ ਨੇ ਮੇਰੇ ਕੋਲ ਪੈਸੇ ਵੀ, ਲੈਂਲੇ ਤੇ ਦੂਜਾ ਸਮਾਨ ਵੀ ਚੇਂਜ ਨੀ ਹੋਇਆ। ਤੇ ਉਨੇ ਪੈਸੇ ਵੀ, ਨੀ ਦਿੱਤੇ ਵਾਪਸ ਮੈਨੂੰ
ਅੱਛਾ ਨਹੀਂ ਵੈਸੇ ਤਾਂ, ਨਾ ਕੈਸ਼ ਔਨ ਡਿਲੀਵਰੀ ਤੇ ਜ਼ਿਆਦਾ ਬੈਨੀਫਿਟ ਨੇ, ਓਨਲਾਈਨ ਤੇ ਪਹਿਲੇ ਅਸੀਂ ਪੇ ਕਰ ਦਾਂਗੇ ਪਤਾ ਨੀ ਬਾਅਦ ਚ, ਸਮਾਨ ਆਏ ਨਾ, ਆਏ
ਹਾਂਜੀ, ਇਹੀ ਉਹ ਤਾਂ ਡਰ ਲੱਗਦਾ ਨਾ, ਇਸ ਕਰਕੇ ਮੈਂ, ਪੁੱਛ ਰਹੀ ਸੀ। ਬਈ ਦੋਨੋ ਓਪਸ਼ਨ ਹੋਣਗੇ!
ਹਾਂਜੀ, ਦੋਨੋ ਮਿਲ ਜਾਣਗੇ।
ਠੀਕ ਐ ਕੋਈ ਨੀ ਮੈਂ ਜਰੂਰ ਟਰਾਈ ਕਰਾਂਗੀ ਤੇ ਜਿਵੇਂ ਅਸੀਂ ਮੀਸ਼ੋ ਤੇ ਬੈਡਸ਼ੀਟਸ ਵਗੈਰਾ ਲੈਣੀ ਹੋਏ
ਹਾਂਜੀ, ਉਹ ਵੀ ਮਿਲ ਜਾਣਗੀ।
ਅੱਛਾ- ਅੱਛਾ, ਯਾਨ ਕਿ ਤੁਸੀਂ ਅਧਿਕਤ ਸ਼ੋਪਿੰਗ ਓਨਲਾਈਨ ਹੀ ਕਰਦੇ ਹੋ ਨਾ?
ਹਾਂਜੀ, ਹੁਣ ਤੇ ਗਰਮੀ ਬਹੁਤ ਐ ਇੰਨੀ ਧੋਪ ਚ ਕੌਣ ਜਾਏ ਬਾਹਰ।
ਹਾਂਜੀ ਅੱਜ- ਕੱਲ੍ਹ ਸਭੀ ਉਹ ਕਹਿੰਦੇ ਨੇ ਬਈ ਸਾਡਾ ਟਾਈਮ ਬੱਚੇ ਫੇ ਸਹੀ ਰਹੇ। ਹਾ ਨਾ ਬਾਹਰ ਨਾ ਤੀਕਲੀ ਧੁੱਪ ਵਿਚ।
ਹਾਂ ਏਸੀ ਕੂਲਰ ਚੇ ਬਹਿ ਕੇ ਆਪਣਾ ਕਰਲੋ।
ਹਾਂਜੀ -ਹਾਂਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ। ਤੁਹਾਡੇ ਘਰ ਛੋਟੇ- ਛੋਟੇ ਬੱਚੇ ਵੀ ਨੇ ਕੀ?
ਹਾਂਜੀ- ਹਾਂਜੀ ਹੈ ਨੇ ਛੋਟੇ ਬੱਚੇ।
ਹਾਂਜੀ ਤੇ ਤੁਸੀਂ ਸੈਡ ਵਿਚ ਆਓ ਨਾ ਵੀ ਬੜੀ ਆਵਾਜ਼ ਆ
ਅੱਛਾ।
ਹੋਰ ਸੁਣਾਓ? ਤੁਸੀਂ ਕਹਿ ਰਹੇ ਸੀ ਤੁਸੀਂ ਬਈ ਉੱਥੇ ਘੁੰਮਣ ਗਏ ਸੀ।
ਹਾਂਜੀ, ਗਏ ਸੀ ਅਸੀਂ ਪੰਜਾਬ ਸਾਈਡ ਗਏ ਸੀ ਅਸੀਂ।
ਅੱਛਾ, ਫੇਰ ਉੱਥੇ ਕਿਹੋ ਜਿਹਾ ਮੌਸਮ ਹੈਗਾ ਸੀ?
ਉੱਧਰ ਤੇ ਮੌਸਮ ਕਾਫ਼ੀ ਅੱਛਾ ਪਹਿਲੇ ਕੁੱਝ ਦਿਨ ਤੇ ਠੀਕ ਰਿਹਾ ਮੌਸਮ। ਫਿਰ ਥੋੜੀ ਧੁੱਪ ਸੀ ਹੂ।
ਅੱਛਾ। ਤੇ ਫੇਰ ਤੁਸੀਂ ਜਿਵੇਂ ਦਰਸ਼ਨ ਵਗੈਰਾ ਕਰਨ ਜਾਣਾ ਸੀ ਫ ਧੁੱਪੇ ਜਾਂਦੇ ਸੀ?
ਹਾਂਜੀ-ਹਾਂਜੀ ਥੋੜ੍ਹੀ ਬਹੁਤ ਧੁੱਪ ਤੇ ਸੀ ਹੁਣ ਬਾਹਰ ਕਿੱਧਰ ਗਏ ਹ ਤੇ ਤੇ ਕਰਨਾ ਹੀ ਪਏਗਾ।
ਹਾਂਜੀ, ਇਹ ਤੇ ਹੈ ਦਰਸ਼ਨ ਕਰਨੇ ਵੀ ਜ਼ਰੂਰੀ ਨੇ ਨਾ। ਜੀ, ਫਿਰ ਕਿੰਨੇ ਦਿਨ ਦਾ ਤੁਹਾਡਾ ਹੈਗਾ ਸੀ?
ਸਾਡਾ ਸਾਡੀ ਸੀ ਇਹ ਅੱਠ ਦਿਨ ਦੀ ਸੀ।
ਅੱਛਾ ਤੇ ਤੁਸੀਂ ਅੱਠ ਤੇ ਗੁਰਦੁਆਰੇ ਹੀ ਰੁਕੇ ਸੀ ਯ ਕੋਈ ਹੋਟਲ ਵਗੈਰਾ ਲਿਆ ਸੀ?
ਹਾਂਜੀ, ਉ ਗੁਰਦੁਆਰੇ ਰੂਮ ਮਿਲ ਗਿਆ ਸੀ।
ਅੱਛਾ- ਅੱਛਾ, ਤੇ ਫੇਿਰ ਪਹਿਲੇ ਬੁੱਕ ਕਰਾਇਆ ਸੀ ਯ ਹੈਂਡ ਟੂ ਹੈਂਡ ਰਿਹਾ ਸੀ?
ਹੈਂਡ ਟੂ ਹੈਂਡ ਮਿਲ ਗਿਆ ਸੀ ਕੁੱਝ ਥੋੜ੍ਹੀ ਦੇਰ ਪੰਦਰਾਂ ਬੀਸ ਮਿੰਟ ਲੱਗੇ ਸੀ। ਫਿਰ ਮਿਲ ਗਿਆ ਸੀ।
ਅੱਛਾ- ਅੱਛਾ।
ਹਾਂਜੀ।
ਇਹ ਤੇ ਬਹੁਤ ਅੱਛੀ ਗੱਲ ਹੈ ਨਾ, ਨਹੀਂ ਤੇ ਕਈ ਗੁਰਦੁਆਰੇ ਚੇ ਪਹਿਲੇ ਕਹਿੰਦੇ ਨੇ ਨਾ ਬਈ ਬੁੱਕ ਕਾਰਣਾ ਪੈਂਦਾ ਉਸ ਤੋਂ ਬਾਅਦ ਫਿਰ ਰੋ ਮਿਲਦ ਨੇ ਓਨਲਾਈਨ ਹੀ ਕਰਾਣੇ ਪੈਂਦੇ ਨੇ। ਅੱਛਾ। ਫਿਰ ਜੇ ਤੁਸੀਂ ਘੁੰਮਣ ਜਾਂਦੇ ਸੀ ਗੁਰਦੁਆਰਿਆਂ ਵਿੱਚ ਫਿਰ ਆ ਕੇ ਵਾਪ ਬਸ, ਕਿਤੇ ਹੋਰ ਰੁਕਦੇ ਸੀ ਯ ਗੁਰਦੁਆਰੇ ਵਾਪਸ ਆ ਜਾਂਦੇ ਸੀ?
ਇਹੀ ਜਿੱਧਰ ਅਸੀਂ ਰੂਮ ਲਿੱਤਾ ਤਾਂ ਅਸੀਂ ਇਹੀ ਰੂਮ ਚ ਰੁਕਦੇ ਸੀ।
ਅੱਛਾ- ਅੱਛਾ ਤੇ ਤੁਸੀਂ ਕਿਵੇਂ ਜਾਦੇ ਸੀ ਮਤਲਬ ਕੈਬ ਕੀਤੀ ਸੀ ਤੁਸੀਂ?
ਹਾਂਜੀ, ਉੱਧਰ ਨਾ ਓਟੋ ਵੀ ਕਾਰ ਕੈਬ ਸਭ ਕੁਛ ਮਿਲ ਜਾਂਦਾ ਗੁਰਦੁਆਰੇ ਦੇ ਬਾਹਰ ਹੀ ਨਿਕ ਲੋ ਨਾ ਮਾਰਕੀਟ ਦੇ ਕੋਲ ਹੀ ਹਾਂਜੀ। ਫੇਰ ਔ ਪੈਸੇ ਵਗੈਰਾ ਦੱਸੇਂਗੀ ਫੇਰ ਤੁਸੀਂ ਕਰਲੋ ਪੂਰੇ ਦਿਨ ਵਾਸਤੇ
ਅੱਛਾ ਤੇ ਗੁਰਦੁਆਰੇ ਸਾਈਡ ਤੋਂ ਹੁੰਦੇ ਨੇ ਯਾਂ ਔ ਪਰਸਨਲ ਆਪਣੀ ਚਲਾਂਦੇ ਨੇ ਗੱਡੀਆਂ
ਨੀ ਗੁਰੂਦੁਆਰੇ ਸਾਈਡ ਤੇ ਮਿਲ ਜਾਂਦੇ ਨੇ ਔਰ ਪਰਸਨਲ ਵੀ ਹੁੰਦੇ ਨੇ ਦੋਨੋ ਹੁੰਦੇ ਨੇ
ਅੱਛਾ-ਅਛਾ ਐ ਤੇ ਅੱਛੀ ਗੱਲ ਏ ਨਾ
ਠੀਕੇ ਫਿਟ
ਹਾਂ ਚਲੋ ਅੱਛੀ ਗੱਲ ਏ ਕੋਈ ਨੀ ਸਾਡਾ ਈ ਪ੍ਰੋਗਰਾਮ ਬਣ ਰਿਆ ਸੀ ਮੈਂ ਕਿਹਾ ਚਲੋ ਪੁੱਛਨੀ ਆ ਬਈ ਏਥੇ ਕੋਈ ਦਿੱਕਤ ਵਗੈਰਾ ਨੀ ਹੋਏਗੀ ਅਸੀਂ ਰੂਮ ਵਗੈਰਾ ਲੈਣੇ ਨੇ ਫੇਰ ਅਸੀਂ ਗੁਰਦੁਆਰੇ ਦੇ ਦਰਸ਼ਨ ਵੀ ਕਰਨੇ ਨੇ
ਐਸੀ ਕੋਈ ਗੱਲ ਨੀ ਤੇਨੂੰ ਸਭ ਕੁਛ ਮਿਲੇਗਾ ਖਾਣਾ- ਪੀਣਾ ਵੀ ਔਧਰ ਬੋਤ ਅੱਛੈ
ਅੱਛਾ
ਰੂਮ ਵੀ ਮਿਲ ਜਾਣਗੇ ਤਾਨੂੰ ਕਾਰ ਵਗੈਰਾ ਵੀ ਬੋਤ ਈਜ਼ਲੀ ਮਿਲ ਜਾਏਗੀ।
ਅੱਛਾ -ਅੱਛਾ।
ਹਮ
ਚਲੋ ਬੜਾ ਅੱਛਾ ਲਗਿਆ ਤੁਹਾਡੇ ਨਾਲ ਗੰਦਾ ਕਰਕੇ ਪਤਾ ਮੈਂ ਤੇ ਇਔ ਥੋੜੀ ਕਨਫਿਊਜ ਹੋ ਰੀ ਸੀ ਮੈਂ ਕਿਯਾ ਪਤਾ ਨੀ ਅਸੀ ਜਾਵਾਂਗੇ। ਸਾਨੂੰ ਔਥੇ ਕੁਛ ਮਿਲੇ ਨਾ ਮਿਲੇ ਫੇਰ ਮੈਨੂੰ ਤੁਹਾਡਾ ਧੇਯਾਨ ਆਯਾ ਮੈਂ ਕੇਆ ਔਹ ਭੈਣ ਜੀ ਕੈ ਰੇ ਸੀ ਅਸੀਂ ਪੰਜਾਬ ਸਾਈਡ ਘੁੰਮਣ ਜਾਨੈ। ਤੇ ਮੈਂ ਔਨਾਂ ਕੋਲ ਪੁੱਛਾਂਗੀ
ਅੱਛਾ ਵੈਸੇ ਤੁਸੀਂ ਗਏ ਦੇ ਹੋ ਪੈਲੇ ਕਦੀ।
ਨ ਈ ਅਸੀਂ ਪੈਲੀ ਵਾਰੀ ਜਾਣਾ ਕਦੇ ਗਏ ਨੀ ਨਾ
ਅੱਛਾ।
ਹਾਂਜੀ ਤੁਸੀਂ ਵੀ ਸਾਨੂੰ ਦੱਸਿਆ ਨੀ ਫੋਨ ਕਰਕੇ ਵੀ ਅਸੀਂ ਜਾ ਰੇ ਆਂ ਅਸੀਂ ਪ੍ਰੋਗਰਾਮ ਕਰ ਲੈਂਦੇ ਤੁਆਡੇ ਨਾਲ ਈ।
ਅੱਛਾ ਔਹ ਸਾਡੀੇ ਵੀ ਬਸ ਚ ਐਵੇਂ ਈ ਦੋ ਦਿਨ ਚ ਪਲੈਨਿੰਗ ਹੋ ਗਈ ਫੇਰ ਦੱਸਣ ਦਾ ਮੌਕਾ ਈ ਨੀ ਲੱਗਾੰ।
ਐ ਤੇ ਹੈ ਹੁਣ ਬੱਚੇ ਰੋ ਰੇ ਨਾ ਕਿ ਥੇ ਗਯੇ ਨੀ ਨਾ ਛੁੱਟੀਆਂ ਵਿੱਚ ਸਾਰੀ ਛੁੱਟੀਆਂ ਇੰਜ ਘਰ ਈ ਨਿਕਲ ਗੀਯਾਂ।
ਅੱਛਾ।
ਹਾਂਜੀ ਤਾਂ ਕਰਕੇ ਫੇਰ ਕੈ ਰੇ ਸੀ ਸਾਨੂੰ ਕਿੱਥੇ ਤੇ ਲੈ ਕੇ ਚਲੋ ਤੇ ਫੇਰ ਮੈਂ ਕਿਯਾ ਮੈਂ ਕਿਯਾ ਚਲੋ। ਕੋਈ ਗੱਲ ਨਹੀ ਦੋ ਚਾਰ ਦਿਨ ਦੀ ਛੁੱਟੀਆਂ ਈ ਹੋਣਗੀਆਂ ਅੱਗੇ ਬੱਚੇ ਲੇਟ ਹੀ ਸ ਕੂਲ ਜਾਂਦੇ ਨੇ।
ਹਾਂ ਐਸੀੇ ਤੇ ਕੋਈ ਗੱਲ ਨਹੀਂ ਏ ਵੈਸੇ ਵੀ ਸਟਾਰਟਿੰਗ ਚ ਏਨਾ ਕੋਈ ਕੰਮ ਹੋਂਦਾ ਨੀ।
ਹਾਂਜੀ ਹੋਂਵਰਕ ਈ ਚੈਕ ਹੋਣਗੇ ਬੱਚਿਆਂ ਦੇ ਹਾਂਜੀ, ਚਲੋ ਹੋਰ ਸੁਨਾਔ।
ਬਸ ਵੈਸੇ ਤੇ ਐਂਡਿੰਗ ਚੀ ਜਾਣਾ ਜਾਦਾ ਬੈਸਟ ਹੁੰਦਾ ਸਟਾਰਟਿੰਗ ਵਿੱ ਵਿੱਚ ਬੋਤ ਸੰਗਤ ਹੁੰਦੀ ਏ
ਦਰਸ਼ਨ ਵੀ ਨੀ ਹੁੰਦੇ।
ਅੱਛਾ ਤੁਸੀਂ ਕੇੜੇ- ਕੇੜੇ ਗੁਰਦੁਆਰੇ ਹੋ ਕੇ ਆਏ ਸੀ।
ਅਸੀਂ ਆਨੰਦਪੁਰ ਸਾਹਿਬ ਗਏ ਸੀ ਔਧਰ ਦੇ ਲੋਕਲ ਗੁਰਦੁਆਰੇ ਕਾਫ਼ੀ ਸਾਰੇ ਸੀ। ਔਧਰ ਦਰਸ਼ਨ ਕੀਤੇ ਹਨ ਜੀ, ਔਰ ਫੇਰ ਦੋ ਦਿਨ ਫਤ ਤੇਹਗੜ੍ਹ ਅਸੀਂ ਰੁਕੇ ਸੀ ਔਧਰ ਵੀ ਲੋਕਲ ਗੁਰਦੁਆਰੇ ਨੇ ਹਮ
ਚਲੋ ਐ ਤੇ ਅਸੀ ਗਲ ਏ ਨਾ
ਹਾਂਜੀ।
ਹਮ ਚਲੋ ਠੀਕ ਏ ਭੈਨ ਜੀ ਸਤਿ ਸ੍ਰੀ ਅਕਾਲ।
ਠੀਕ ਐ ਸਤ ਸ਼੍ਰੀ ਅਕਾਲ।